ਹੈਲੋ-
ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਤੁਸੀਂ ਕਿਵੇਂ ਹੋ ਜੀ?
ਅਸੀਂ ਠੀਕ ਆਏ ਤੁਸੀਂ ਕਿਵੇਂ ਸਾਰੇ ਠੀਕ ਔ-
ਹਾਂਜੀ ਅਸੀਂ ਵਧੀਆ ਜੀ।
ਹੋਰ ਘਰ ਪਰਵਾਰ ਠੀਕ ਐ ਤੋਡਾ ਜੀ-
ਹਾਂਜੀ ਸਾਰੇ ਵਧੀਆ ਜੀ।
ਹੋਰ ਦੱਸ ਕੀ ਕਰਦੇ ਹੁੰਦੇ ਔ?
ਅਸੀਂ ਕੁਛ ਨਹੀਂ ਕਰਦੇ ਜੀ ਬਸ ਹੁਣ ਸਾਰੇ ਕੰਮ ਨਿਮੇੜ ਕੇ ਬੈਠੇ ਸੀਗੇ ਏ।
ਅੱਛਿਆ ਈ।
ਸਵੇਰੇ ਰੋਟੀ ਬਣਾਈ ਝਾੜੂ-ਪੋਚਾ
ਅੱਛਿਆ ਹੈ।,
ਬਾਕੀ ਛੋਟੇ-ਮੋਟੇ ਘੱਰ ਦੇ ਕੰਮ ਸੀਗੇ ਉਹ ਕੀਤੇ ਨੇਗੇ।
ਅੱਛਿਆ ਈ।
ਹਾਂਜੀ।
ਹਾਂਜੀ ਹੋਰ ਤੁਹਾਡੇ ਹਸਬੈਂਡ ਘ ਵਿਆਹੇ ਹੋਏ ਹੋ ਜੀ ਤੁਸੀਂ ਮੈਰੀਡ ਔ ਜੀ?
ਹਾਂਜੀ-ਹਾਂਜੀ
ਤੁਹਾਡੇ ਹਸਬੈਂਡ ਕੀ ਕਰਦੇ ਨੇ ਜੀ।
ਮੇਰੇ ਹਸਬੈਂਡ ਖੇਤੀ ਕਰਦੇ ਨੇ ਜੀ।
ਅੱਛਿਆ ਜੀ
ਹਾਂਜੀ ਅਸੀਂ ਜੀ ਬ ਅਸੀ ਇਹੀ ਕਣਕ ਤੇ ਜੀਰੀ ਕਰਦੇ ਹਾਂ ਜੀ।
ਅੱਛਾ ਜੀ ਹੁਣ ਤਾਂ ਲੋਕ ਮੱਕੀ ਬਹੁਤ ਲਾਦੇ ਨੇ ਮੱਕੀ ਮੁੱਖੀ ਤਾਂ ਨੀ ਲੋਦੇ ਜੀ।
ਨਹੀਂ ਜੀ ਅਸੀਂ ਮੱਕੀ ਨੀ ਲਾਉਦੇ ਹੈਗੇ ਜੀ।
ਅੱਛਿਆ ਜੀ ਮੈਂਸਾਂ ਰੱਖੀਆਂ ਹੋਈਆਂ ਹੋਣਗੀਆਂ ਜੀ ਫਿਰ।
ਹਾਂਜੀ ਹਾਂ ਅਸੀਂ ਨੇ ਮੈਸਾਂ ਤਾਂ ਰੱਖੀਆਂ ਹੋਈਆਂ ਨੇ ਜੀ ਪਰ ਅਸੀਂ ਮੱਕੀ ਜਿਹੜੀ ਆਪਾਂ ਡੇਲੀ ਵੱਢ ਦੇ ਆਂ ਗੇ ਉਹ ਵਿਧੀ ਹੋਈ ਹੈ।
ਅੱਛਿਆ ਜੀ।
ਹਾਂਜੀ ਤੁਸੀਂ ਅਚਾਰ ਪਾਉਨੇ ਉਗੇ ਹਾਂਜੀ ਜੀ ਮੈਸਾਂ ਲਈ।
ਪਾਉਂਣੇ ਹੁੰਦੇ ਜੀ।
ਅੱਛਾ ਜੀ ਹੁਣ ਕਾਹ ਤੋਂ ਹਟ ਗਏ ਜੀ।
ਹੁਣ ਜੀ ਫੇਰ ਉਹ ਚੋਂ ਹੀ ਮੈਂ ਖਰਚਾ ਵਾਲਾ ਆਉਂਦਾ ਜੀ।
ਅੱਛਾ ਜੀ ਅੱਛਾ,
ਹਾਂਜੀ।
ਵੀ ਕਿੰਨੀਆਂ ਮੱਝਾਂ ਰੱਖੀਆਂ ਹੋਈਆਂ ਨੇ।
ਸਾਡੀ ਚਾਰ ਪੰਜ ਮੱਝਾਂ ਨੇ ਜੀ।
ਸਾਰੀਆਂ ਮੱਝਾਂ ਦੁੱਧ ਦਿੰਦੀਆਂ ਨੇ ਜੀ।
ਨਾ ਜੀ ਦੋ ਦਿੰਦੀਆਂ ਨੇ ਉਹਨਾਂ ਚੋਂ।
ਅੱਛਾ ਜੀ।
ਹਾਂਜੀ।
ਚਲੋ ਵਧੀਆ ਗੱਲ ਹੈਗੀ ਫੇਰ ਤੁਸੀਂ ਮੱਝਾਂ ਨਾ ਕੰਮ ਆਪ ਹੀ ਕਰ ਦਿਓਗੇ ਤੁਹਾਡੇ ਡੈਡੀ ਨਾਲ।
ਹਾਂਜੀ ਮੈਂ ਤੇ ਡੈਡੀ ਕਰ ਲੈਣੇ ਆ ਜੀ।
ਅੱਛਾ ਜੀ ਆ
ਹਾਂਜੀ ਧਾ ਤੂਰ ਮੰਮਾ ਕੱਟ ਲੈਂਦੇ ਨੇ ਜੀ।
ਅੱਛਾ ਚਲੋ ਬਹੁਤ ਵਧੀਆ ਗੱਲ ਹੈਗੀ, ਕਿਉਂਕਿ ਦੁੱਧ ਤਾਂ ਬਹੁਤ ਜ਼ਰੂਰੀ ਹੈਗਾ ਆਪਣੇ ਲਈ।
ਹਾਂਜੀ ਘਰ ਦਾ ਦੁੱਧ ਬਹੁਤ ਹੋ ਏ ਈ।
ਹਾਂਜੀ ਹਾਂ ਕਿਉਂਕਿ ਹੁਣ ਤਾਂ ਗਰਮੀ ਦਾ ਮੌਸ ਮਹਿੰਗਾ
ਹਾਂਜੀ।
ਆਪਾਂ ਨੂੰ ਬਾਜ਼ਾਰ ਚੋਂ ਦੁੱਧ ਮਿਲਦਾ ਹੀ ਨਹੀਂ।
ਹਾਂਜੀ ਜੇ ਮਿਲਦਾ ਵੀ ਹੈ ਜੀ ਇਕ ਪੇਟਕ ਆਲਾ ਮਿਲਦਾ ਉਹ ਚ ਕੀ ਕੈਮੀਕਲ ਪਾਏ ਹੁੰਦੇ ਨੇ ਜੀ।
ਹਾਂਜੀ ਹਾਂ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਨੇ ਹੈਗੇ।
ਜੇ ਆਪਾਂ ਦੋਜੀ ਤੋਂ ਲੈਂਦੇ ਹਾਂ ਵਿੱਚ ਉਹ ਵੀ ਕੈਮੀਕਲ ਪਾ ਆਦਾ ਵਿੱਚ
ਹਾਂਜੀ -ਹਾਂਜੀ ਹਾਂ ਹੁਣ ਪਾਣੀ ਤਾਂ ਬਹੁਤ ਜਾਦਾ ਪਾਉਂਦੇ ਨੇਗੇ ਕਿਉਂਕਿ ਦੁੱਧ ਹੈ ਜਿਹੜਾ ਇ ਇੱਕ ਦੋ ਦਿਨ ਹੀ ਵਧੀਆ ਦਿੰਦੇ ਨੇ ਹੈਗੇ ਆਪਾਂ ਨੂੰ। ਉਹਦੇ ਨਾਲ ਫਿਰ ਬਾਅਦ ਦੇ ਵਿੱਚ ਤਾਂ ਉਹ ਪਾਣੀ ਦੀ ਮਿਲਾਵਟ ਹੀ ਹੁੰਦੀ ਹੈਗੀ।
ਹਾਂਜੀ ਨਾਲੇ ਪ ਪੈਸੇ ਓਨੇ ਹੀ ਲੈ ਲੈਂਦੇ ਨੇ ਜੀ।
ਹਾਂਜੀ ਹਾਂ ਪੈਸੇ ਓਨੇ ਹੀ ਲੈਂਦੇ ਰਹਿਣਗੇ।
ਹਾਂਜੀ।
ਤੇ ਫੇਰ ਤੁਹਾਡੇ ਸਾਰੇ ਟਾਈਮ ਦੁੱਧ ਹੀ ਰਹਿੰਦਾ ਹੈ ਗਰਮੀ ਸਰਦੀ ਦੇ ਵਿੱਚ ਘਰ ਦੇ ਹੀ ਦੁ ਦੁੱਧ ਪੀਨੇ
ਹਾਂਜੀ। ਕਦੇ-ਕਦੇ ਏਹੀਓ ਹੋ ਵੀ ਜਾਂਦਾ ਵੀ ਲੈਣਾ ਵੀ ਪੈ ਜਾਂਦਾ, ਡੈਅਰੀ ਤੋ, ਜਿਵੇਂ, ਮੈਹਸੋ ਅੱਗੇ- ਪਿੱਛੇ ਹੋ ਜਾਂਦੀ ਆ।
ਹਾਂਜੀ, ਹਾ, ਹਾਂ ਆਆ
ਹੁਣ ਜਿਵੇਂ, ਸਾਡੀ ਮਹਿਸੋਣ ਦੁੱਧ ਹਟੂਗੀ, ਓਹਦੁਨੁੰ ਨੂੰ ਮਹੀਨੇ ਨੂੰ ਮ੍ਹੈਸ ਸੂਣ ਵਾਲੀ ਆਈ
ਅੱਛਾ ਜੀ-ਅੱਛਾ।
ਹਾਂਜੀ। ਉਹ ਤਾਂ, ਦੱਦਾ, ਆ ਹੋਜੂਵੇ ‌।
ਚਲੋ, ਵਧੀਆ ਗੱਲ ਹੈਗੀ। ਫਿਰ, ਹੁਣ ''ਤੁਸੀਂ ਮੱਝਾਂ ਨੂੰ ਕੀ ਪਾਉਂਨੇ ਹੋਗੇ? ਅਚਾਰ ਤਾਂ, ਤੁਸੀਂ ਪਾਉਂਦੇ ਨੀ ਹੈਗੇ।
ਸੀ ਹਰਾ ਚਾਰਾ ਪਾਉਣੇ ਆ ਜੀ, ਰੋਜ਼ ਵੱਢ- ਕੇ ਲਿਆਉਣੇ ਹੇ ਜੀ।
ਅੱਛਾ ਜੀ-ਅੱਛਾ! ਕੀ ਬੀਜੀ ਹੋਈ ਹੈ? ਮੱਕੀ ਬੀਜੀ ਹੋਈ ਹੈ, ਤੁਸੀਂ ਨੇ?
ਚਰੀ ਮੱਕੀ ਬੀਜੀ ਹੋਈ ਹੈ, ਜੀ।
ਅੱਛਾ ਜੀ।
ਹਾਂਜੀ, ਇਹ-ਇੱਕ-ਇੱਕ, ਟਾਈਮ'ਚ ਉਹ ਕਰਦਾ ਨੇ, ਤੂੜੀ ਕਰਦਾ ਨੇ ਆ ਜੀ।
ਹਾਂਜੀ।
ਹਾਂਜੀ ਫੀਡ- ਫੂਡ ਪਾਕੇ ਵਧੀਆ ਦੁਪਹਿਰ ਦੀ ਸੰਨੀ ਘਰਦਾ। ਹਾਂਜੀ।
ਅੱਛਾ, ਫੇਰ, ਤੁਸੀਂ ਫੀੜ ਵੀ ਪਾਉਂਨੇ ਹੋਂਗੇ ਮੱਝਾਂ ਨੂੰ?
ਹਾਂਜੀ! ਭੀੜ, ਬਹੁ
ਠੀਕ ਹੈ, ਜੀ।
ਹਾਂਜੀ।
ਸਾਡੀੇ ਵੀ, ਮੱਝਾਂ ਨਹੀਂਆਂ, ਦੋ ਰੱਖੀਆਂ ਹੋਈਆਂ ਨੲਈਆਂ
ਅੱਛਾ ਜੀ। ਦੋਹੇ, ਦੁੱਧ ਦਿੰਦੀਆਂ ਨਹੀਂ?
ਨੂੰ, ਹੀ ਦੁੱਧ ਦਿੰਦੀਆਂ ਨੇ।
ਅੱਛੇ-ਆ-ਜੀ।
ਅਸੀਂ ਵੀ, ਉਹਨਾਂ ਵਾਸਤੇ ਅਲੱਗ-ਅਲੱਗ ਚੀਜ਼ਾਂ ਨੇ, ਜਿਹੜੀਆਂ ਜਿਵੇਂ ਸੋਇਆਬੀਨ, ਕਣਕ ਛੋਲੇੇ
ਹਾਂਜੀ- ਹਾਂਜੀ।
'ਇਹ ਸਾਰੀਆਂ ਚੀਜ਼ਾਂ ਅਸੀਂ ਨੇ ਮਿਕਸ ਕਰਕੇ, ਉਹਨਾਂ ਲਈ ਫੀਡ ਬਣਾਈ ਹੋਈ ਹੈ।
ਅਸਿਆਈ
ਤਾਂ, ਕਿ, ਵੀ ਆਪਣੀਆਂ ਮੱਝਾਂ ਨੇ, ਜਿਹੜੀਆਂ ਉਹ ਦੁੱਧ ਵਧੀਆ ਦੇ ਸਕਣ।
ਹਾਂਜੀ।
ਕਿਉਂਕਿ, ਇੱਕ ਤਾਂ ਗਰਮੀ ਦਾ ਮੌਸਮ ਹੈ, ਕਿਤੋ ਹੋਰ, ਦੁੱਧ ਨਹੀਂ ਮਿਲਦਾ।
ਸਹੀ ਗੱਲ ਹੈ ਜੀ।
ਜੇ, ਹੁਣ ਤੁਸੀਂ ਲਾਲੋ ਵੀ, ਆਪਣੇ ਘਰ ਦਾ ਕਿਲੋ ਹੀ ਦੁੱਧ ਹੋਊਗਾ ਆਪਾਂ ਉਹਦੇ ਨਾਲ ਵੀ, ਸਾਰ ਲੈੇਨੇ ਆਗੇ
ਹਾਂਜੀ।
ਕਿਉਂਕਿ ਬਾਹਰਲੇ ਦੁੱਧ ਨਾਲ ਤਾਂ, ਬਹੁਤ ਔਖਾ ਹੋ ਜਾਂਦਾ ਹੈਗਾ।
ਬਾਹਰ ਵਾਲੇ ਦੁੱਧ'ਚ ਤਾਂ, ਉਹ, ਵੀ, ਨੀ ਘਿਓ ਵੀ ਨੀ ਆਉਂਦਾਗਾ।
ਅੱਛਾ ਜੀ!
ਹਾਂਜੀ, ਘਰ ਆਲ, ਘਾਰਾਲੇ ਦੁੱਧ ਨਾਲ ਤਾਂ ਵਧੀਆ ਘਿਉ ਆ ਜਾ
ਹਾਂਜੀ, ਹਾਂ, ਇਹ ਗੱਲ ਤਾਂ ਹੈਗੀ ਹੈ, ਜੀ।
ਘਰ ਵਾਲੇ ਦੁੱਧ ਦੀ ਦਹੀਂ, ਲੱਸੀ
ਹਾਂਜੀ, ਹਾਂ। ਬਹੁਤ ਵਧੀਆ ਹੁੰਦੀ ਹੈਗੀ।
ਹਾਂਜੀ।
ਅਸੀਂ ਲਾ ਲਓ ਵੀ, ਪਿਛਲੇ ਸਾਲ ਇੱਕ ਸਾਡੇ ਰਿਸ਼ਤੇਦਾਰੀ ਨੇਗੇ ਉਹਨਾਂ ਦੇ ਘਰੋਂ ਅਸੀਂ ਦੁੱਧ ਲੈਣ ਲੱਗੇ।
ਅੱਸਯਾ ਜੀ।
ਸਾਨੂੰ ਦੋ ਦਿਨ ਨਾ 'ਦੁੱਧ' ਬਹੁਤ ਵਧੀਆ ਦਿੱਤਾ, ਸਾਡੇ ਦੁੱਧ ਤੇ ਮਲਾਈ ਆਇਆ ਕਰੇ।
ਅੱਸਯਾ ਜੀ
ਓਸ ਤੋਂ, ਬਾਅਦ ਉਹਨਾਂ ਨੇ ਕੀ ਕੀਤਾ ਵੀ ਦੁੱਧ ਦੇ ਵਿੱਚ ਮਿਲਾਵਟ ਕਰਨ ਲੱਗ ਗਏ
ਅੱਛਾ ਜੀ
ਵੀ ਚਾਹ ਨੂੰ ਹੀ ਸਰਿਆ ਕਰੇ ਬਸ ਦੋ ਕਿੱਲੋ ਦੁੱਧ ਨਾਲ
ਅੱਛਾ ਜੀ
ਹਾਂਜੀ ਕਿਉਂਕਿ ਵੀ ਬਾਹਰ ਨਾਲ ਬਹੁਤ ਜਿਆਦਾ ਔਖਾ ਹੁੰਦਾ ਹੈਗਾ
ਬਹੁਤ ਜ਼ਿਆਦਾ ਜੀ
ਹਾਂਜੀ ਹਾਂ ਹੁਣ ਤਾਂ ਜਿਹੜੇ ਬਹੁਤ ਲੋਕ ਨੇ ਉਹ ਡੇਰੀ ਫਾਰਮਿੰਗ ਦਾ ਕੰਮ ਵੀ ਕਰਨ ਲੱਗ ਗਏ
ਹਾਂਜੀ ਫਾਇਦਾ ਵੀ ਬਹੁਤ ਆ ਜੀ ਡੇਅਰੀ ਫਾਰਮ ਚ
ਹਾਂਜੀ ਹਾਂ ਨਾਲੇ ਬੰਦਾ ਆਪਣੇ ਘਰੇ ਬਹਿ ਕੇ ਆ ਜਿਹੜਾ ਉਹ ਕੰਮ ਕਰ ਸਕਦਾ ਹੈਗਾ
ਹਾਂਜੀ ਆ ਸਾਡੇ ਰਿਸ਼ਤੇਦਾਰੀ ਚ ਵੀ ਹੈਗਾ ਹੀ ਫਾਰਮ ਨਾਲੇ ਹੀ ਉਹਨਾਂ ਦੇ ਬਹਈਏ ਰੱਖੇ ਹੋਏ ਨੇ ਦੋ ਹੀ
ਹਾਂਜੀ।
ਸਾਰਾ ਖਰਚਾ ਖ਼ੁਰਚਾ ਕੱਢ ਕੇ ਚਾਲੀ ਹਜ਼ਾਰ ਬਚ ਜਾਂਦਾ ਕਹਿੰਦੇ ਮਹੀਨੇ ਦਾ
ਫੇਰ- ਫੇਰ ਤਾਂ ਬਹੁਤ ਹੈਗਾ
ਜੀ ਵੀ ਫੀਡ ਆਪੇ ਦਾ ਬਈਆਂ ਦਾ ਖਰਚਾ ਕੱਢ ਕੇ ਕਿਹੇ ਹੋਰ ਜਿੰਨਾ ਵੀ ਖਰਚਾ ਹੈਗਾ ਚਾਲੀ ਹਜ਼ਾਰ ਬਾਜ ਚਾਲੀ ਹਜ਼ਾਰ ਬਚ ਜਾਂਦਾ ਮਹੀਨੇ ਦਾ
ਫੇਰ ਤਾਂ ਬਹੁਤ ਵਧੀਆ ਹੈਗਾ
ਹਾਂਜੀ।
ਕਿਉਂਕਿ ਹੁਣ ਮੱਝਾਂ ਨੇ ਜਿਹੜੀਆਂ ਬਹੁਤ ਘੱਟ ਲੋਕ ਰੱਖ ਰਹੇ ਨੇ ਹੈਂਗੇ।
ਹਾਂਜੀ ਪਿੰਡ, ਪਹਿਲਾਂ ਪਿੰਡਾਂ ਚ ਹੁੰਦੇ ਜੀ ਹੁਣ ਪਿੰਡਾਂ ਚ ਵੀ ਬੇਚੀ ਜਾਨ
ਹਾਂਜੀ ਹਾਂ। ਜਿਵੇਂ ਹੁਣ ਪਰਿਵਾਰ ਦੇ ਘੱਟ ਮੈਂਬਰ ਨੇ। ਉਹ ਮੱਝਾਂ ਰੱਖਣ ਨੂੰ ਤਰਜੀਹ ਨਹੀਂ ਦਿੰਦੇ ਹੈਗੇ। ਉਹ ਅਗਲਾ ਕਹਿ ਦਿੰਦਾ ਹਾਂਜੀ ਵੀ ਮੁੱਲ ਦਾ ਦੁੱਧ ਹੀ ਲੈ ਲਾਂਗੇ। ਹਾਂਜੀ।
ਇਹ ਤਾਂ ਗੱਲ ਸਹੀ ਹੈ ਥੋਡੀ।
ਹਾਂਜੀ।
ਪਰ ਐ ਵੈ ਜੇ ਆਪਣੇ ਲੋਕ ਦੁੱਧ ਬੇਚਣ ਉਹਨਾਂ ਨੂੰ ਮੁੱਲ ਵੀ ਵਧੀਆ ਮਿਲੇ।
ਸਹੀ ਗੱਲ ਐ ਕੀ ਜੀ।
ਡੇਅਰੀ ਵਾਲੇ ਦਾ ਕਿਉਂਕਿ ਬਹੁਤ ਜਿਆਦਾ ਘੱਟ ਹੈਗਾ। ਜਿਹੜਾ ਆਪਾਂ ਨੂੰ ਰੇਟ ਦਿੰਦੇ ਨੇ ਗੇ।
ਹਾਂਜੀ ਬੰਦਾ ਬਿਮਾਰ ਵੀ ਹੋ ਜਾਂਦਾ ਜੀ ਕਿ ਪਤਾ ਕਿਹੋ ਜਿਹੇ ਕੈਮੀਕਲ ਪਾਉਂਦੇ ਨੇ ਜੀ।
ਹਾਂਜੀ ਹਾਂ। ਹੁਣ ਤੁਸੀਂ ਲਾ ਲਓ ਵੀ ਅਸੀ ਅਸੀਂ ਦੁੱਧ ਪਾਉਂਨੇ ਆ ਸਾਡਾ ਦੁੱਧ ਸਿਰਫ਼ ਸੱਠ ਕੁ ਰੁਪਏ ਹੀ ਲੱਗਦਾ।
ਅਸ਼ਾ ਜੀ।
ਨਾਲੇ ਜਦ ਕੇ ਅਸੀਂ ਮੱਝਾਂ ਨੂੰ ਵਧੀਆ ਫੀਡ ਵਗੈਰਾ ਸਾਰਾ ਕੁਛ ਪਾਉਂਨੇ ਆਾਂ।
ਹਾਂਜੀ ਇਹ ਐਡਾ- ਅਡੀ ਸ਼ਹਿਰਾਂ ਚ ਐਡਾ- ਅਡੀ ਰੇਟ ਨੀ ਹੈ ਜੀ ਸਾਡਾ ਸੱਤਰ ਰੁਪਏ ਲੱਗਦਾ ਜੀ।
ਅੱਛਾ ਜੀ ਅੱਛਾ ਚਲੋ ਵਧ ਵਧੀਆ ਗੱਲ ਏ ਫੇਰ ਤੇ ਵਧੀਆ ਰੇਟ ਮਿਲਦਾ ਥੋਹਨੂ।
ਹਾਂਜੀ।
ਜਿਹੜੇ ਆਮ ਲੋਕਾਂ ਨੂੰ ਵੇਚਦੇ ਨੇ ਉਹ ਸੌ -ਸੌ ਰੁਪਏ ਕਿਲੋ ਹੀ ਵੇਚਦੇ ਨੇਗੇ।
ਡੇਅਰੀ ਆਲੇ ਆਪ ਤੋਂ ਸੱਤਰ ਰੁਪਏ ਲੈ ਕੇ ਵਿੱਚ ਪਾਣੀ ਪਾ ਕੇ ਸ਼ਹਿਰਾਂ ਚ ਸੌ -ਸੌ ਬੇਚ ਕੇ ਆਉਂਦੇ ਨੇ ਜੀ। ਬੜੇ- ਬੜੇ ਸ਼ਹਿਰਾਂ ਸੰਗਰੂਰ ਸ਼ਹਿਰਾਂ ਚ, ਹਾਂਜੀ।
ਇਹ ਤਾਂ ਗੱਲ ਹੈਗੀ- ਹੈਗੀ।
ਹਾਂਜੀ।
ਇਸ ਲਈ ਆਪਣੇ ਪਿੰਡ ਦੇ ਲੋਕਾਂ ਨੂੰ ਇਹ ਨੂੰ ਜਾਗਰੂਕ ਹੋਣਾ ਚਾਹੀਦਾ ਕਿ ਆਪਾਂ ਬਧ ਤੋਂ ਬਧ ਅ ਮੱਝਾਂ ਰੱਖ ਕੇ
ਹਾਂਜੀ।
ਕੱਲ ਲਈ ਦੁੱਧ ਤਿਆਰ ਕਰੀਏ ਹਨਾ।
ਸਹੀ ਗੱਲ ਐ ਜੀ।
ਕਿਉਂਕਿ ਨਾਲੇ ਤਾਂ ਲੋਕ ਕੰਮ ਦੇ ਵਿੱਚ ਲੱਗੇ ਰਹਿਣਗੇ। ਹਾਂਜੀ, ਜੀ ਹਾਂ, ਇਹ ਤਾਂ ਸਭ ਤੋਂ ਵੱਡੀ ਗੱਲ ਐ ਗੀ।
ਹਾਂਜੀ।
ਰੁਜ਼ਗਾਰ ਮਿਲ ਨਾਲ ਬਹੁਤ ਲੋਕਾਂ ਦੀ ਜਿਹੜੀ ਆਰਥਿਕ ਤੰਗੀ ਆ ਉਹ ਕੱਟੀ ਜਾਂਦੀ।
ਸਈ ਗੱਲ ਆ ਜੀ।
ਕਿਉਂਕਿ ਲੋਕਾਂ ਕੋਲ ਆਪਦੇ ਕਮਾ ਮਤਲਬ ਕਿ ਖਰਚਣ ਲਈ ਪੈਸੇ ਹੋਣਗੇ ਹੁਣ ਉਹਨਾਂ ਨੂੰ ਦੂਜਿਆਂ ਦੇ ਵੱਲ ਦੇਖਣਾ ਪੈਂਦਾ ਗਾ।
ਹਾਂਜੀ, ਨਾਲੇ ਘਰ ਦਾ ਦੁੱਧ ਪਾ ਹੋ ਜਾਂਦਾ ਜੀ। ਦੁੱਧ ਦਹੀਂ ਲੱਸੀ ਹੋ ਜਾਂਦਾ।
ਹਾਂਜੀ ਹਾਂ, ਉਹ ਤਾਂ ਸਭ ਤੋਂ ਗੁਣਾਕਾਰੀ ਚੀਜ਼ ਐ ਆਪਣੇ ਲਈ ਦੁੱਧ ਲੱਸੀ ਤਾਂ।
ਹਾਂਜੀ।
ਗਰਮੀ ਦੇ ਵਿੱਚ ਤਾਂ ਲੱਸੀ ਐ ਜਿਹੜੀ ਬਹੁਤ ਜ਼ਿਆਦਾ ਸਵਾਦ ਲੱਗਦੀ ਐ ਆਪਾਂ ਨੂੰ ਰੋਟੀ ਦੇ ਨਾਲ।
ਹਾਂਜੀ। ਇਹਨੂੰ ਕਾਲਾ ਨੂਣ ਪਾ ਕੇ ਤੇ ਬਹੁਤ ਸਵਾਦ ਲੱਗਦੀ ਏ।
ਹਾਂਜੀ ਹਾਂ, ਤੁਸੀਂ ਪੀਂਨੇ ਓ ਗੇ ਲੱਸੀ?
ਹਾਂਜੀ। ਮੈਨੂੰ ਤਾਂ ਬਹੁਤ ਵਧੀਆ ਲੱਗਦੀ ਐ ਜੀ।
ਅੱਛਾ ਜੀ ਅੱਛਾ, ਚਲੋ ਵਧੀਆ ਗੱਲ ਐ।
ਹਾਂਜੀ-ਹਾਂਜੀ, ਮੇਰੀ ਦਾਦੀ ਰਿੜਕ ਦੀ ਹੁੰਦੀ ਆ ਜੀ।
ਅੱਛਾ, ਥੋਡੇ ਦਾਦੀ ਹੈਗੇ ਨੇ ਗੇ।
ਹਾਂਜੀ।
ਅੱਛਾ ਜੀ, ਚਲੋ ਵਧੀਆ ਗੱਲ ਐ ਗੀ। ਫਿਰ ਤਾਂ ਤੁਸੀਂ ਦਹੀਂ ਵੀ ਬਹੁਤ ਖਾਂਦੇ ਹੋਣੇ। ਅੱਛਾ ਜੀ, ਕਿਉਂਕਿ ਗਰਮੀ ਦੇ ਵਿੱਚ ਠੰਡੀ ਦਹੀਂ ਐ ਜਿਹੜੀ। ਬਹੁਤ ਜ਼ਿਆਦਾ ਸਵਾਦ।
ਬਹੁਤ ਜ਼ਿਆਦਾ ਲੱਗਦੀ ਆ ਜੀ ਲੱਸੀ ਵੀ ਬਹੁਤ ਜਿਆਦਾ ਸਵਾਦ ਲੱਗਦੀ ਆ।
ਹਾਂਜੀ ਹਾਂ, ਕਿਉਂਕਿ ਇੱਕ ਗੱਲ ਇਹ ਵੀ ਐ ਗੀ। ਦੁੱਧ ਐ ਜਿਹੜਾ ਆਪਣਾ ਘਰ ਦਾ ਉਹ ਤੋਂ ਆਪਾਂ ਪਨੀਰ ਵੀ ਬਣਾ ਸਕਦੇ ਆ ਗੇ।
ਹਾਂਜੀ।
ਜਿਹੜਾ ਘਰ ਦਾ ਪਨੀਰ ਹੁੰਦਾ। ਉਹ ਆਪਣੇ ਲਈ ਬਹੁਤ ਵਧੀਆ ਹੁੰਦਾ।
ਹਾਂਜੀ-ਹਾਂਜੀ, ਜਿਹੜੇ ਬੰਦੇ ਜਿੰਮ।
ਸਬਜ਼ੀ ਬਣਾ ਲਈਏ ਹਾਂਜੀ।
ਉਹਨਾਂ ਵਾਸਤੇ ਵੀ ਬਹੁਤ ਵਧੀਆ ਹੁੰਦਾ ਜੀ ਜਿੰਮ ਤੋਂ ਬਾਅਦ ਲਾਉਣ ਖਾਣ ਵਾਸਤੇ।
ਹਾਂਜੀ ਹਾਂ, ਖਾਣ ਵਾਸਤੇ ਬਹੁਤ ਵਧੀਆ ਹੁੰਦਾ। ਤੇ ਸਬਜ਼ੀ ਬਣਾਉਣ ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਗਾ। ਬਹੁਤ ਵਧੀਆ। ਗਾ ਇਹ ਤਾਂ ਚਲੋ ਤੁਸੀਂ ਫੇਰ ਇਹ ਸਾਰੀਆਂ ਚੀਜ਼ਾਂ ਘਰੇ ਤਿਆਰ ਕਰ ਲੈਣੇ ਓ ਗੇ ਪਨੀਰ ਵਗੈਰਾ ਵੀ। ਚਲੋ ਵਧੀਆ ਗੱਲ ਐ ਫਿਰ ਤੁਹਾਨੂੰ ਖਾਣਾ ਪਨੀਰ ਵਧੀ ਆ ਲੱਗਦਾ।
ਹਾਂਜੀ, ਵਧੀਆ ਲੱਗਦਾ ਜੀ।
ਹਾਂਜੀ ਹਾਂ, ਆਪਾਂ ਤਾਂ ਸਾਰਿਆਂ ਨੂੰ ਇਹੀ ਕਬਾ ਗੇ ਕਿ ਵੱਧ ਤੋਂ ਵੱਧ। ਮੱਝਾ ਰੱਖੋ ਤੇ ਦੁੱਧ ਘਰ ਦਾ ਹੋਵੇ। ਹਾਂਜੀ ਠੀਕ ਐ। ਚਲੋ ਸਰ ਆਪਾਂ ਨੈਕਸਟ ਕੋਲ ਤੇ ਮਿਲਦੇ ਆ ਜੀ।
ਠੀਕ ਆ ਜੀ।
ਠੀਕ ਐ ਜੀ।
ਠੀਕ ਐ।